ਹੋਰ ਫਿਰ ਹਾਂਜੀ! ਵਧੀਆ ਵਧੀਆ ਆਪ ਸੁਣਾਓ ਹੋਰ। ਕਿਵੇਂ ਹੋ।
ਬਸ ਜੀ! ਚੜ੍ਹਦੀ ਗੱਲਾਂ ਬਸ ਵਧੀਆ ਜੀ, ਬਿਲਕੁਲ ਜੀ।
ਹਾਂਜੀ ਹਾਂਜੀ। ਅੱਜ ਕੱਲ ਤੁਸੀਂ ਦੇਖ ਪੋਲਿਊਸ਼ਨ ਹੀ ਕਿੰਨਾ ਹੋ ਗਿਆ ਹਨਾ।
ਦੇਖੋ ਜੀ ਪ੍ਰਦੂਸ਼ਣ ਤਾਂ ਦੇਖੋ ਤੁਹਾਡੇ ਸਾਹਮਣੇ ਆ ਜੀ ਹਵਾ ਹਵਾ ਵੀ ਗੰਦੀ ਹੋ ਗਈ ਜੀ ਪਾਣੀ ਨ ਗੰਦਾ ਜੀ ਧਰਤੀ ਮਾਤਾ ਗਾਂਧੀ ਜੀ ਦੇਖੋ ਜੀ ਪ੍ਰਦੂਸ਼ਣ ਪ੍ਰਦੂਸ਼ਣ ਹੀ ਆ ਜੀ।
ਬਿਲਕੁਲ ਜੀ ਬਿਲਕੁਲ ਬਿਲਕੁਲ ਹੁਣ ਇਹ ਦੇਖੋ ਨਾ ਅੱਜ ਕੱਲ ਹਰ ਲੋਕਾਂ ਦੇ ਘ ਨਾ ਭਾਵੇਂ ਕਿਰਾਏ ਤੇ ਹੋਉਣ ਪਰ ਜਿਹੜੀ ਗੱਡੀਆਂ ਨੇ ਇਹਨਾਂ ਕੋਲ ਹਰ ਕੋਲ ਆਪਣੀਆਂ ਦੋ ਦੋ ਤਿੰਨ ਤਿੰਨ ਗੱਡੀਆਂ ਹੈਗੀਆਂ ਆ।
ਜਿੰਨੇ ਘਰ ਦੇ ਮੈਂਬਰ ਆ ਜੀ ਓਨੇ ਨੇ ਉਨੀਆਂ ਸਕੂਟਰੀਆਂ ਨੇ ਮੋਟਰਸਾਈਕਲ ਨੇ ਗੱਡੀਆਂ ਜੀ ਅੱਜ ਕੱਲ੍ਹ ਸਾਰੇ ਇਕੱਠੇ ਜਾ ਕੇ ਕੋਈ ਰਾਜੀ ਨੀ ਹੈਗਾ ਜੀ। ਸਾਰਿਆਂ ਨੂੰ ਆਪਣੇ ਪਰਸਨਲ ਆਪਣੀ ਪਰਸਨਲ ਗੱਡੀਆਂ ਚਾਹੀਦੀਆਂ ਸੀ ਤੁਹਾਨੂੰ ਪਤਾ ਹੀ ਹੈ।
ਤਾਂ ਹੀ ਤਾਂ ਦੇਖੋ ਅਗਰ ਪੰਜ ਬੰਦੇ ਜਾਂਦੇ ਨਾ ਫਿਸ ਤੇ ਪੰਜੋ ਬੰਦਿਆਂ ਕੋਲ ਨੌਕਰੀ ਨੌਕਰੀ ਗੱਡੀ ਹੋਏਗੀ ਫਿਸ ਇੱਕੋ ਹੀ ਹੋਏਗਾ ਪਰ ਵੱਖਰੀ ਵੱਖਰੀ ਗੱਡੀਆਂ ਤੇ ਜਾਣਗੇ ਉਹਨਾਂ ਤੇ ਇੱਕ ਟ ਦਾ ਹੋ ਜਾਂਦਾ ਆ ਕਿ ਟ੍ਰੈਫਿਕ ਬੜਾ ਲੱਗ ਜਾਂਦਾ ਆ ਹਨਾ ਤੇ ਇੱਕ ਹੋ ਗਿਆ ਕਿ ਪੋਲਿਊਸ਼ਨ ਬੜਾ ਹੋ ਜਾਂਦਾ ਆ।
ਰਸ਼ ਬੜਾ ਹੁੰਦਾ ਗੱਡੀਆਂ ਸਲੋਅ ਚੱਲਦੀਆਂ ਫੇਿਰ ਜਿੰਨਾ ਰੁਕਦੀਆਂ ਨਾ ਧੂੰਆਂ ਨਿਕਲਦਾ ਧੰਨਵਾਦ। ਧੂੰਆਂਣਾ ਕਿੰਨਾ ਪ੍ਰਦੂਸ਼ਣ ਹੁੰਦਾ ਉਹਨਾਂ ਲੋਕੀ ਹਰ ਬੰਦੇ ਕੋਲ ਦੇਖੋ ਸਕੂਟਰੀ ਆ ਜੀ ਹਰ ਬੰਦੇ ਗੱਡੀ ਆ ਜੀ ਫਿਰ ਉੱਥੋਂ ਵੱਡੀਆਂ ਬੱਸਾਂ ਕਿੰਨੀਆਂ ਹੋ ਗਆਂ ਜੀ ਉੱਥੋਂ ਟਰੱਕ ਕਿੰਨੇ ਹੋ ਗਏ ਜੀ। ਕਿੰਨਾ ਟਰਾਂਸਪੋਰਟ ਦਾ ਸਾਰਾ ਕੰਮ ਆ ਸਾਰਾ ਕਿੰ ਕਿੰਨੀ ਹਵਾ ਪ੍ਰਦੂਸ਼ਣ ਆਈ ਪਈ ਜ। ਫ ਫੈਕਟਰੀ ਫ ਫੈਕਟਰੀਆਂ ਕਿੰਨੀਆਂ ਖੁੱਲਲੀਆਂ ਜੀ ਕਿੰਨਾ ਧੂੰਆਂ ਜੀ ਉਹਨਾਂ ਦਾ ਦੇਖੋ ਜੀ।
ਬਿਲਕੁਲ ਜੀ ਬਿਲਕੁਲ ਉਹੀ ਜੋ ਬੰਦਾ ਇੱਕ ਘੰਟੇ ਜਿੰਨੇ ਪਹੁੰਚ ਹੁੰਦਾ ਉਹ ਚਾਰ ਚਾਰ ਪੰਜ ਪੰਜ ਘੰਟੇ ਲੱਗ ਜਾਂ। ਜਾਂਦੇ ਆ ਗਰਮੀ ਹੈ ਉਤੋਂ ਗੜੀਆਂ ਇੰਨੀਆਂ ਭਖਦੀਆਂ ਆ।
ਏਸੀ ਚੱਲਦਾ ਜੀ ਏਸੀ ਦੀ ਕਿੰਨੀ ਠੰਡੀ ਹਵਾ ਜੀ। ਹਾਂਦੀ ਅੰਦਰ ਬਾਹਰ ਕਿੰਨੀ ਗਰਮੀ ਹੁੰਦੀ ਜੀ। ਉਹ ਵੀ ਜਿਹੜੀਆਂ ਗੈਸਾਂ ਵਾ ਸਾਰੀਆਂ ਵਾਤਾਵਰਨ ਚ ਜਾਂਦੀਆਂ ਜੀ।
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੁੰਦੇ ਨਾ ਪਾਰਕ ਵੀ ਕਿੰਨੇ ਘੱਟ ਹੋ ਗਏ ਆ। ਪਹਿਲਾਂ ਪਾਰਕ ਸੀ ਹਰਿਆਲੀ ਵੀ ਕਿੰਨੀ ਸੀ ਹ
ਦਰਖਤ ਹੈ ਦਰਖ਼ਤ ਹੈ ਹੀ ਨਹੀਂ ਜੀ ਹੈ ਬਿਲਕੁਲ ਵੀ ਹੈਨੀ ਜੀ ਹੁਣ ਤ ਵੱ ਵੱਢੀ ਜਾਂਦੇ ਬਸ ਵੱਢੀ ਜਾਂਦੇ ਸੜਕਾਂ ਚੌੜੀਆਂ ਕਰੀ ਜਾਂਦੇ ਆ ਬਸ।
ਹਾਂਜੀ ਪਾਰਕ ਵੀ ਨੀ ਹੈਗੇ ਜੇ ਅੱਜ ਕੱਲ ਬੜੇ ਘੱਟ ਪਾਰਕ ਹੈਗੇ ਆ ਜਿਹੜੇ ਹੈਗੇ ਉ ਤੇ ਗੰਦਗੀ ਬੜੀ ਪੈ ਗਦੀ ਹੈ ਲੋਕ।
ਉੱਥੇ ਉੱਥੇ ਗਾਂਂਦੇ ਜਿਹੜੇ ਆਪਣੇ ਹੈਗੇ ਸਾਂਭਦੇ ਨੀ ਸੋਰੀ ਸਾਂਭ ਸੰਭਾਲ ਰੱਖਦੇ ਸਾਡੇ ਵਰਗੇ ਲੋਕ ਸਾਂਭ ਸੰਭਾਲ ਰੱਖਦੇ। ਉਹਦੀ
ਦੀਦੀ ਹੁਣ ਸਾਡੇ ਘਰ ਤੋਂ ਦੂਰ ਹੈ ਪਾਰਕ ਘੰਟੇ ਦਾ ਰਾਹ ਹੈ ਜਦੋਂ ਅਸੀਂ ਬਾਜ਼ਾਰ ਜਾਂਦੇ ਹਾਂ ਫੇਰ ਮੈਂ ਸੋਚ ਮੇਰੀ ਕੁੜੀ ਛੋਟੀ ਹੈਗੀ ਆ ਅਸੀਂ ਥੋੜ੍ਹਾ ਪਾਰਕ ਚ ਬਹਿ ਜਾਂਦੇ ਆਂ। ਤੇ ਮੈਂ ਬਹੁਤ ਟਾਈਮ ਬਾਦ ਪਾਰਕ ਚ ਜਦੋਂ ਮੈਂ ਬਹਿਣ ਗ ਨਾ ਉੱਥੇ ਇਤਨਾ ਕੂੜਾ ਪਾਇਏ ਦਾ ਲੋਕਾਂ ਨੇ ਜਿੱਥੇ ਖਾਧਾ ਪੀਤਾ ਉੱਥੇ ਹੀ ਰੈਪ ਬਸ ਤੁਹਾਡੇ ਉੱਥੋਂ ਮੱਕੀ-ਮੱਛਰ ਬੜੇ ਹੋ ਜਾਂਦੇ ਆ ਅੱਜ-ਕੱਲ ਗਰਮੀਆਂ ਵਿੱਚ।
ਸਹੀ ਗੱਲਾਂ ਨਾ ਬਿਮਾਰੀਆਂ ਵੱਧਦੀਆਂ ਜੀ ਲੋਕਾਂ ਦੇ ਕੂੜੇ ਦੀ ਅਕਲ ਹੀ ਹੈਨ ਜੀ। ਜਿੱਥੇ ਦੇਖੋ ਜੀ ਮੂੰਹ ਚੱਕ ਕੇ ਜੀ ਲਿਫਾਵਾਾ ਸੁੱਟਤਾ, ਆਹ ਸੁੱਟਦਾ, ਆਹ ਸੁੱਟਤਾ ਹੈ ਹੀ ਨੀ ਲੋਕਾਂ ਨੂੰ ਮਾੜਾ ਮੋਟਾ। ਤਾਂ ਹੈ ਹੀ ਨੇ ਕਿ ਮਾੜਾ ਮੋਟਾ ਮੈਂ ਉਹ ਕਰ ਲਵਾਂ।
ਹਾਂਜੀ, ਉਹ ਕਿੇ ਦੇ ਭਾਈ ਝੂਲੇ ਹੁਣ ਨਿੱਕਾ ਬੱਚਾ ਜਿੱਦ ਕਰਦਾ ਮੈਂ ਝੂਲਾ ਝੂਲਨ ਹੁਣ ਝੂਲੇ ਵੀ ਐਸ ਦੇ ਜਿਵੇਂ ਮਤਲਬ ਕਿ ਅਗਰ ਕੋਈ ਝੂਲੇ ਕਰਦੇ ਕੱਪੜੇ ਫੱਟ ਜਾਣਗੇ।
ਸਹੀ ਗੱਲ ਮਤਲਬ ਕੀ ਮਤਲਬ ਕਿ ਲੋਕਾਂ ਦਾ ਵੀ ਧਿਆਨ ਸਰਕਾਰਾਂ ਦਾ ਕਿਸੇ ਦਾ ਧਿਆਨ ਨਹੀਂ।
ਿਲ ਇੱਕ ਤਾਂ ਫਣਾ ਰੱਖਣੀ ਹੈ। ਹੈ ਪਲੇ ਲੋਕਾਂ ਨੇ ਨਾ ਘਰ ਘਰ ਦੇ ਕੋਲ ਪਾਰਕ ਹੁੰਦੇ ਸੀ ਕਲੋਨੀਆਂ ਦੇ ਵਿੱਚ ਹਰ ਥਾਂ ਤੇ ਹੁਣ ਪਾਰਕ ਹੀ ਨੀ ਹੈ ਜਿੱਥੇ ਹੈ ਤੇ ਨਰਕ ਪਾਏ ਦਾ ਲੋਕਾਂ ਨੇ।
ਹਾਂਜੀ ਹਾਂਜੀ ਹਾਂਜੀ ਮ ਸਰਕਾਰਾਂ ਤਾਂ ਜਿਮੇਦਾਰ ਹੈਗੀਆਂ। ਥੋੜ੍ਹੀਆਂ ਵਹੁ ਪਰ ਮੈਂ ਦੇਖਦਾ ਲੋਕੀ ਜਿਆਦਾ ਹੈਗਾ ਸਮਜ ਸਾਡਾ ਜ਼ਿਆਦਾ ਜਿੰਮੇਦਾਰ ਹੈਗਾ, ਇਸ ਚੀਜ਼ ਲਈ। ਮਤਲਬ ਗੰਦ ਬੋ ਪਾਉਂਦਾ ਜੀ ਸਰਕਾਰਾਂ ਥੋੜ੍ਹਾ ਗੰਦ ਇਦਾਂ ਪਾਉਂਦੀਆਂ ਹੈ। ਜਿੱਥੇ ਦਿਲ ਕਿ ਕੀਤਾ ਕੂੜਾ ਸੁਟਤਾ ਜਿੱਥੇ ਕਿ ਕੀਤਾ ਟੂੜੀ ਚੱਲਦੀ ਰਹੀ ਟੂ ਪਾਣੀ ਪਾਣੀ ਵਿਅਰਥ ਕਰਦਾ ਗ ਜੀ ਕੋਈ ਹੈ ਨੀ ਕਿਸੇ ਨੂੰ ਜੀ।
ਹੈ ਹੀ ਹੈ, ਹੁਣ ਪਿੱਛੇ ਪਨੀਆਂ ਦਾ ਕਿੱਤਨਾ ਚੱਲਿਆ ਸੀ ਕਿ ਪਲਾਸਟਿਕ ਦੀ ਪਨੀਆਂ ਬੰਦ ਕਰੋ ਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈਗਿਆ, ਕੁਛ ਟਾਈਮ ਦੋ ਮਹੀਨਾ ਵੀ ਦੋ ਮਹੀਨਾ ਵੀ ਬੰਦ ਨੀ ਹੋਈਆਂ, ਫਿਰ ਸ਼ੁਰੂ ਹੋ ਗਈਆਂ
ਉਹੀ ਤਾਂ ਗੱਲ ਏ, ਦੱਸੋ ਜੀ ਕਰੀਏ ਤੇ
ਹਾਂਜੀ, ਉਹਦੇ ਚ ਲੋਕੀ ਆਪਣਾ ਸਬਜ਼ੀਆਂ ਛੱਡਣ ਵਗੈਰਾ ਪਾ ਕੇ ਸੁੱਟਦੇ ਆ। ਉਹੀ ਉਹ ਜਾਨਵਰ ਖਾਂਦੇ ਆ ਤੇ ਤੁਹਾਨੂੰ ਪਤਾ ਉਹੀ ਸਾਡੇ ਘਰ ਦੁੱਧ ਵਗੈਰਾ ਆਉਂਦੇ ਆ ਜਾਨਵਰਾਂ ਦੇ।
ਗਾਵਾਂ ਮੱਝਾਂ ਦੇ, ਸਾਨੂੰ ਨੁਕਸਾਨ ਹੈ ਨਾ ਉਹ
ਸਹੀ ਗੱਲ ਦੇਖੋ ਜੀ, ਜਿਹੜੀ ਫੈਕਟਰੀਆਂ ਹੈਗੀਆਂ ਜੀ ਉਹ ਜਿਹੜਾ ਆਪਣਾ ਜਿਹੜਾ ਪਾਣੀ ਗੰਦਾ ਹੋਵੇ ਜ਼ਮੀਨ ਦੇ ਵਿੱਚ ਪਾਈਆਂ ਜਾਂਦੀਆਂ ਜੀ। ਕੋਈ ਨਹਿਰਾਂ ਚ ਪਾਇ ਜਾਂਦਾ ਜੀ ਕੋ ਕੁਛ ਦੇਖੋ ਪਾਣੀ ਕਿੰਨਾ ਗੰਦਾ ਕੀਤਾ ਹੋਇਆ ਇਹਨਾਂ ਨੇ।
ਬੜਾ ਗੰਦਾ ਸਮੇ ਇਦਾਂ ਦਾ।
ਦਰਿਆ ਕਿੰਨੇ ਖ਼ਰਾਬ ਕਰਤੇ ਜਿਨਾਂ ਨੇ ਸਾਰਿਆਂ ਨੇ, ਜੋ ਫੈਕਟਰੀ ਦਾ ਗੰਦ ਆ ਜੋ ਕੁਛ ਅੱਛਾ, ਸਹਿਣ ਵੱਲ ਚ ਪਾਈ ਜਾਂਦੀ ਹੈ, ਨਦੀਆਂ ਚ, ਧਰਤੀ-ਧਰਤੀ ਹੇਠ ਚ ਪਾਈ ਜਾਂਦੇ ਜੀ। ਦੱਸੋ ਬੰਦਾ ਕਰੇ ਤਾਂ ਕਰੇ ਕੀ ਦੱਸੋ ਜੀ?
ਸੇਵਾਂ ਵੀ ਬੜੀਆਂ ਘੱਟ ਹੈਗੀਆਂ, ਜੇ ਦੇਖਣ ਨੂੰ ਨਦੀਆਂ ਮਿਲਦੀਆਂ ਹੀ ਨਹੀਂ ਅੱਜ-ਕੱਲ ਪਹਿਲੇ ਲੋਕਾਂ ਭਿੰਕਾਂ ਕੂਹੇ ਵਗੈਰਾ ਹੁੰਦੇ ਸੀ, ਨਾਲੇ ਵਗੈਰਾ ਹੁਣ ਹੈ ਹੀ ਨਹੀਂ ਏ।
ਖੂਹ ਪਹਿਲਾਂ ਹਰ ਘਰਾਂ ਚ ਖੂਹ ਹੁੰਦੇ ਸੀ ਦੇਖੋ, ਖੂਹ ਹੁੰਦੇ ਸੀ, ਨਲਕੇ ਹੁੰਦੇ ਸੀਗੇ ਜੀ ਹੁਣ ਕਿੱਥੇ ਹੈ?
ਨਹੀਂ-ਨਹੀਂ ਆਪ ਟੈਂਕੀਆ ਜੇ ਲੱਗੀ ਦੀਆਂ ਉਹਦੇ ਚ ਸਵੇਰੇ ਮਾਸਾ ਇੱਕ ਘੰਟਾ ਪਾਣੀ ਆਉਂਦਾ ਜਿੰਨੇ ਭਰ ਲਿਆ ਭਰ
ਉਹ-ਉਹ ਗਰਮੀਆਂ ਚ ਫਿਰ ਏਦਾਂ ਹੀ ਚੱਲਦਾ ਰਹਿੰਦਾ। ਗਰਮੀਆਂ ਜਿੱਦਾਂ ਹੀ ਚੱਲ ਜਾਂਦਾ। ਗਰਮੀਆਂ ਫਿਰ ਤਾਂ ਵਧ- ਘਾਟਾ ਰਹਿੰਦਾ ਹੀ ਹੈ ਪਾਣੀ ਦਾ।
ਤੇ ਜਿੱਥੇ ਆਪਾਂ ਰਹਿੰਦੇ ਹਾਂ ਤਾਂ ਸਾਰੇ, ਬਾਰਾਂ ਮਹੀਨਿਆਂ ਏਹੀ ਕੰਮ ਆ ਸਿਰਫ ਇੱਕੋ ਘੰਟਾ ਪਾਣੀ ਦਿੰਦੇ ਆ ਬਸ ਫਿਰ ਸਵੇਰੇ ਪੰਜ ਵਜੇ ਤੋਂ ਛੇ ਵਜੇ ਤੱਕ।
ਹੂੰ, ਅੱਛਾ-ਅੱਛਾ, ਤੁਹਾਡੇ ਫੇਰ ਜ਼ਿਆਦਾ ਦਿੱਕਤ ਹੈਗੀ।
ਜੀ ਬੜੀ ਦਿੱਕਤ ਹੈਗੀਈ ਹੈ। ਸਾਨੂੰ ਸਵੇਰੇ ਪੰਜ ਵਜੇ ਸਪਸ਼ਲੀ ਪਾਣੀ ਵਾਸਤੇ ਉੱਠਣਾ ਪੈਂਦਾ ਫਿਰ ਸਾਰੀ ਦਿਹਾੜੀ ਪਾਣੀ ਨੀ ਆਣਾ ਹੈਗਾ।
ਹੋ-ਹੋ, ਹੋ-ਹੋ ਬਹੁਤ ਜ਼ਿਆਦਾ ਦਿੱਕਤ ਆਈ ਤੁਹਾਡੇ ਵੱਲ ਦੀ।
ਮੌਟਰਾ ਲਾ ਕੇ ਸਾਨੂੰ ਇੱਕੋ ਘੰਟਾ ਪਾਣੀ ਮਿਲਦਾ ਪੰਜ ਤੋਂ ਛੇ ਉਸ ਤੋਂ ਬਾਅਦ ਸ ਸਾਰੀ ਦਿਹਾੜੀ ਜਿੰਨਾ ਭਰਨਾ ਆਪਾਂ ਸਵੇਰੇ ਈ ਪਾਣੀ ਭਰਦੇ ਹਾਂ
ਅੱਛਾ ਜੀ, ਅੱਛਾ ਜੀ ਦੇਖੋ ਇਹ ਪਾਣੀ ਦੁੱਧ ਅ ਪਾਣੀ ਤਾਂ ਤੁਹਾਡਾ ਸਾਫ਼ ਆਂਦਾ, ਕਿ ਠੀਕ ਆਂਦਾ, ਕਿ ਗੰਦਾ ਹੁੰਦਾ ਹੈ
ਲੈ ਠੀਕ ਆਂਹਦਾ ਹੈ
ਹ ਦੇਤੀ ਪਾਣੀ ਬਾਲ ਬੂਲ ਕੇ ਪੀਆ ਕਰੋ ਜੀ
ਹਾਂਜੀ ਨਹੀਂ ਫਿਲਟਰ ਵਾਰਾ ਲਵਾ ਲਿਆ ਸੀ ਫਿਲਟਰ ਵਗੈਰਾ ਚ ਪਾ ਦਿੰਦੇਆ ਪਾਣੀ, ਸਵੇਰ ਨਾਲ ਈਪਰ ਟੈਂਕੀਆਂ ਵਗੈਰਾ ਪਾ ਲੈਂ ਦੇ ਉੱਪਰ। ਸਿੰਟੈਕਸ ਵਗੇਰਾ ਸਾਨੂੰ ਸਾਰੀ ਦਿਹਾੜੀ ਸਾਨੂੰ ਕਮੀ ਨਾ ਰਹੇ ਪਾਣੀ ਦੀ
ਨਹੀਂ, ਇਹ ਤਾਂ ਤੁਸੀ ਬਹੁਤ ਚੰਗਾ ਕਰਦੇ ਜੇ
ਹੁਣ ਜਿਵੇਂ ਕਿ ਅੱਜ। ਜਿਵੇਂ ਕਿ ਬਿਜਲੀ ਉਰੇ ਹਮੇਸ਼ਾ ਗਈ ਦੀ ਹੋਵੇ ਤੂਫਾਨ ਵਗੈਰਾ ਆਂਧੀ ਵਗੈਰਾ ਆਉਂਦੀ ਹੋਵੇ ਤਾਂ ਤਾਂ ਬਿਲਕੁਲ ਨੀ ਆਉਂਦਾ ਪਾਣੀ ਸਾਰੀ ਦਿਹਾੜੀ ਪਾਣੀ ਛੁੱਟੀ
ਸਹੀ ਗੱਲ ਆ ਜੀ। ਅੱਜ ਕੱਲ ਤਾਂ ਬਸ ਸਾਹ ਦੀ ਬਿਮਾਰੀ ਕਿੰਨੀ ਚੱਲ ਪਿਆ ਜਿਹੜਾ ਹਵਾ ਚ ਨ ਜੇ ਪ੍ਰਦੂਸ਼ਣ ਹਵਾ ਦਾ ਪ੍ਰਦੂਸ਼ਣ ਜ਼ਿਆਦਾ ਆਣ ਦੇ ਨਾਲ। ਸਾਹ ਦਿਆਂ ਬਿਮਾਰੀਆਂ ਬੜੀਆਂ ਚਲ ਗਈ ਹੋਈਆਂ ਜੀ ਲੋਕ ਸਾਹ ਨੀ ਹੀ ਆਉਦਾ ਸਫੋਗੇਸ਼ਨ ਘਬਰਾਹਟ, ਘਬਰਾਹਟਾਂ ਬੜੀਆਂ ਹੁੰਦੀਆਂ ਲੋਕਾਂ ਨੂੰ।
ਹਾਂਜੀ।
ਉਤੋਂ ਗਰਮੀ ਉਤੋਂ ਇੰਨਾ ਪ੍ਰਦੂਸ਼ਣ ਜੀ ਦੇਖੋ ਜੀ ਕਿੰਨਾ ਕੰਮ ਖਰਾਬ ਹੈ।
ਬਿਲਕੁਲ-ਬਿਲਕੁਲ ਉਹ ਤਾਂ ਹੈ ਹੀ ਹੈ। ਲੋਕੀ ਮੰਨਦੇ ਨੀ ਐ ਨਾ ਲੋਕੀ ਫੇਰ ਵੀ ਆਪਣੀ ਕਰਦੇ ਹੈ। ਘਰ ਚ ਦੀ ਪਨੀਆਂ ਪੁੁੰਨੀਆਂ ਇਥੇ ਈ ਸੁੱਟ ਦਿੰਦੇ ਆ, ਜਿੱਥੇ ਸੁੱਟਣੀਆਂ ਨੀ ਚਾਹੀਦੀਆਂ ਪਾਰਕਾਂ ਨੂੰ ਗੰਦ ਕਾ ਕੂੜਾ ਘਰ ਬਣਾਇਆ ਗਿਆ
ਅੱਜ ਕੱਲ੍ਹ ਤਾਂ ਦੇਰ ਲੋਕ ਦੁੱਧ ਵੀ ਉ ਚ ਲੈਣ ਜਾਂਦੇ ਆ ਜੀ, ਪਲਾਸਟਿਕ ਚ ਪੰਨੀਆਂ ਪਹਿਲਾਂ ਹੁੰਦਾ ਡੋਲੂ ਬੰਦਾ ਲੈ ਕੇ ਜਾਂਦਾ ਸੀ ਦਹੀਂ, ਦਹੀਂ ਵਸਤੇ ਕੋਈ ਡੋਂਘਾ ਲੈ ਜਾਣਾ ਸੀ ਗਾ ਪਾਂ ਚ ਉਹ ਚ ਦਹੀਂ ਲਿਆਣੀ ਹੈ ਹੁਣ ਲੋਕੀ ਪਲਾਸਟਿਕ ਦੀ ਪੰਨੀਆਂ ਦੇਈ ਜਾਂਦੇ ਆ ਦੁੱਧ ਵੀ। ਲੋਕੀ ਇਨੇ ਆਲਸੀ ਹੋਗੇ ਜੀ ਸਾਲਾ ਸਮਾਜ ਵੀ ਬਹੁਤ ਜਿੰਮੇਦਾਰ ਜੀ, ਹਰ ਚੀਜ਼ ਦੀ ਸ ਕਾਰਨ ਨਹੀਂ ਹੈ, ਸਰਕਾਰ ਦੀ ਗੱਲ ਗ਼ਲਤੀ ਹੈਗੀ ਪਰ ਸਮਾਜ ਵੀ ਉਹਨਾ ਜਿੰਮੇਦਾਰ ਆ ਜੀ, ਸਾਡੇ ਵਰਗੇ ਲੋਕ ਵੀ ਉਹਨੇ ਜਿੰਮੇਦਾਰ ਦਾਰ ਆ ਜੀ ਸੀ ਚ-
ਇਹ ਤਾ ਲੋਕ ਸਹੀ ਗ ਆਪਣੇ ਲੋਕੀ ਦੋ ਚ ਦੋਲਦਹੀਂ ਲਿਆਂਦੇ ਸੀਗੇ ਲੋਕਾਂ ਨੂੰ ਦੇਖਿਆ ਜਤੀ ਚੀਜ਼ ਹੈਗੀ ਹੈ ਇਹ ਵੀ ਇੱਕ ਰਤਨ ਹੈਗਾ ਆ ਹੁਣ ਤੇ ਲੋਕੀ ਆ ਪੰਨੀਆਂ ਚ ਦੁੱਧ ਦਈ ਲੈ ਕੇ ਆ ਰਿਹਾ ਸ਼ਾਨ ਨਾਲ ਸਾਡੇ ਘਰ ਦੁੱਧ ਆ ਹਡੇ ਘ ਦਹੀਂ ਆ ਰਹੀ ਏ।
ਸਈ ਗੱਲ ਆ ਪਲਾਸਟਿਕ ਦੀਆਂ ਡੱਬੀਆਂ ਚ ਦਹੀਂ ਆ ਰਿਹਾ ਅਜ ਕੱਲ੍ਹ ਪੈਕਿੰਗ ਵਾਲਾ ਆਹ ਸਾਡੇ ਅਸੀਂ ਤਾਂ ਅੱਜ ਵੀ ਅ ਆ- ਦੁੱਧ ਡੋਲੂ ਈ ਚਾਈਦਾ ਜੀ ਦਹੀਂ ਵਾਸਤੇ ਡੋਂਘਾ ਲੈ ਆਈਦਾ ਜੀ।
ਵਧੀਆ ਗੱਲ ਆ ਤੁਸੀ ਪਹਿਲੇ ਜਮਾਨੇ ਦੇ ਕੁੱਛ ਗੱਲਾਂ ਸਹੀ ਹੁੰਦੀਆਂ ਲੋਕੀ ਕਹਿੰਦੇ
ਨਹੀਂ ਤੁਸੀਂ ਪਲਾਸਟਿਕ ਦੇਖੋ ਦੁੱਧ ਲਿਆਉਗੇ ਜੀ ਤੇ ਅ ਕੱਢੋਗੇ ਭਾਂਡੇ ਜੀ ਕੱਢਣਾ ਆ ਕੇ।
ਹੂੰ-ਹੂੰ
ਕੱਢਣਾ ਤਾਂ ਸਟੀਲ ਦੇ ਭਾਂਡੇ ਚੀ ਜਿੱਥੇ ਤੁਸੀਂ ਬਾਲਣਾ ਚੀ ਕੱਢਣਾ ਤੁਸੀਂ ਦਹੀਂ ਲਿਆਣੀ ਤੁਸੀਂ ਆ ਕੇ ਬੋਲਚੀ ਪਾਉਣਾ ਤੁਸੀਂ ਪਹਿਲਾਂ ਈ ਲੈਓ ਬੋਲ ਚ ਲੈਓ ਜਾ ਕੇ, ਡਬਲ-ਡਬਲ ਕੰਮ ਕਰ ਪਾਉਣਾ ਚੀਜ਼ ਖਰਾਬ ਕ ਪੰਨੀ ਐ ਪਲਾਸਟਿਕ ਚਜ਼ ਕਿਉਂ ਖਾਣੀ ਆਪਾਂ। ਨਾਲੇ ਤਾਂ ਆਪਾਂ ਪਲਾਸਟਿਕ ਦੀ ਚੀਜ਼ ਪਲਾਸਟਿਕ ਦੀ ਚੀਜ਼ ਚ ਨੁਕਸਾਨ ਕਿੰਨਾ ਜੀ ਖਾਣ ਦਾ ਤੁਹਾਨੂੰ ਪਤਾ ਐ। ਫੇਰ ਤੁਸੀਂ ਅ ਪੰਨੀਆਂ ਚੱਕ ਕੇ ਆ ਕੂੜੇ ਚ ਫੇਰ ਦੇਖੋ ਜੀ ਕਿੱਥੇ ਜਾਉਗੀਆ ਜੀ ਉਹ ਫੇਰ ਸਾੜੂਗੇ ਜੀ ਉਹ ਧੂੰਆਂ ਸਾਰਾ ਜਾਊਗਾ ਜੀ। ਹਵਾਜ਼ ਹਵਾ ਫੇ ਖ਼ਰਾਬ ਹੋ ਗੀ।
ਹਾਂਜੀ ਸਾਹ ਸੁਹ ਲਾਏਦ ਤਾਂ ਕੋਈ ਦਿੱਕਤ ਹੋ ਜਾਂਦੀ ਐ। ਲੋਕੀ ਕਹਿੰਦੇ ਆ ਸਾਡੀ ਗਲਤੀ ਨੀ ਆ ਸਾਲ ਚ ਵੀ ਮਰੀਜ਼ ਹੋ ਗਈ ਆ ਏਦਾਂ ਹੋ ਗਿਆ ਓਦਾਂ ਹੋ ਗਿਆ। ਆਪਣੀ ਗ਼ਲਤੀ ਕੋਈ ਨੀ ਕੱਢਦਾ ਸਾਰੇ ਹੁ ਦੂਜਿਆਂ ਦੀ ਗ਼ਲਤੀਆਂ ਕੱਢਦੇ ਆ।
ਉਹੀ ਗੱਲ ਆ ਆਪ-ਆਪ ਆਪਣੇ ਵਲ ਕੋਈ ਨੀ ਝਾਕਦਾ ਏ ਦੂਜੇ ਤੇ ਇਲਜਾਮ ਲਾਉਣਾ ਬਹੁਤ ਸੌਖਾ ਹੁੰਦਾ ਜੀ ਉਹ ਏਦਾਂ ਉਹ ਏਦਾਂ ਆਪਣੇ ਕੋਈ ਨੀ ਦੇਖਦਾ ਕੋਈ ਵੀ ਬੰਦਾ ਹੋਵੇ ਭਾਵ ਮੈਂ ਵਾਂ ਕੋਈ ਵੀ ਬੰਦਾ ਹੈਗਾ, ਆਪਾਂ ਲੋਕਾਂ ਦੀ ਗ਼ਲਤੀ ਕੱਢੀ ਜਾਣੀ ਓ ਏਦਾਂ ਓ ਏਦਾਂ ਓ ਏਦਾਂ ਉਹਨ ਆਹ ਕਰਤਾ ਉਹਨ ਆਹਤਾ ਆਪ ਵਲ ਦੇਖਣਾ ਜੀ ਕਿਸੇ ਨੇ ਦੇਖਣਾ ਨੀ ਆਪਣੀ
ਹਾਂਜੀ-ਹਾਂਜੀ ਸਹੀ ਕਹਿ ਤੁਸੀਂ ਸਾਰੇ ਦਾ ਇਹੀ ਐ ਅੱਜਕਲ ਸਕੂਲ ਆਪਣਾ ਬਿਲਕੁਲ ਕੰਮ ਕਰ ਲੇ ਭਾਵੇਂ ਹ ਹਾਂਜੀ ਸਹੀ ਕੀਤਾ ਭਾਵੇਂ ਗ਼ਲਤ ਕੀਤਾ ਤਾਂ ਅਸੀਂ ਕੰਮ ਤਾਂ ਕਰ ਲਿਆ ਨਾ ਗੱਲ ਖਤਮ
ਹਾਂਜੀ-ਹਾਂਜੀ-ਹਾਂਜੀ ਲੋਕਾਂ ਨੂੰ ਵੀ ਥੋੜ੍ਹਾ ਸੋਚਣਾ ਚਾਹੀਦਾ ਸਮਾਜ ਸਾਡੇ ਸੋਚਣਾ ਚਾਹੀਦਾ ਲੋਕਾਂ ਨੂੰ ਸੋਚਣਾ ਚਾਹੀਦਾ। ਵੀ ਇਹ ਦੇਸ਼ ਆਪਣਾ ਵਾ ਧਰਤੀ ਮਾਤਾ ਆਪਣੀ ਆ ਜੀ ਇਹਨਾਂ ਨੂੰ ਐਣ ਪੂਰਾ ਚੰਗੀ ਤਰ੍ਹਾਂ ਰੱਖਿਆ ਜਾਵੇ ਜੀ ਹਨ
ਕਿਛ ਦੇਖਲੋ ਤੁਸੀਂ ਅਮੈਰੀਕਾ ਅਮੇਰੀਕਾ ਹਾਨ ਕਿੰਨੀ ਪਾਣੀ ਕਮੀ ਪੈ ਰੀ ਆ ਅਮੈਰੀਕਾ ਚ।
ਉਹ ਦ ਤਾਂ ਉਹ ਚੀਜ਼ ਆਣੀ ਏ ਨਾ ਪਾਣੀ ਤਾਂ ਤੁਹਾਨੂੰ ਕਹਿੰ ਇੱਕ ਅਹ ਅਹ ਆਪਣੇ ਧਰਤੀ ਦੇ ਹੇਠ ਨੂੰ ਹੇਠੋ ਨਿਕਲਦਾ ਅ ਜਿੜਾ ਪੀਣਾ ਆ ਪਾਣੀ ਆ ਸਮੁੰਦਰ ਵਾਲਾ ਖਾਰਾ ਜੀ ਹੁਣ ਕਿੰਨਾ ਕੁ ਨਿਕਲੀ ਇਹਨਾਂ ਜ ਵਿੱਚੋਂ ਜੀ ਹਰ ਚੀਜ਼ ਦੀ ਇੱਕ ਉਹ ਹੁੰਦੀ ਐ ਜੀ। ਸਮਤਾ ਹੁੰਦੀ ਏ, ਕਿੰਨਾ ਕੁ ਤੁਸੀਂ ਪਾਣੀ ਕੱਢਿਆ ਜਾਂਦੇ ਤਾਂ ਮਤਲਬ ਬੋਰ ਵੀ ਕਿੰਨੇ ਅ ਡੂੰਘੇ ਅੱਠ-ਅੱਠ ਸੌ ਫੁੱਟ ਚੱਲ ਗਏ ਬੋਰ ਵੀ ਚੱਲ ਗੇ ਮੁੜ ਕੇ ਪਾਣੀ ਖਤਮ ਹੋਣਾ ਹੀ ਪੀਂਨੀ ਹੁਣ ਪੈਂਦੇ ਨੇ ਤੁਹਾਨੂੰ ਪਤਾ
ਕਈ ਸ਼ਹਿਰ ਚ ਸਫ਼ਾਈ ਵੀ ਹੁੰਦੀ ਏ ਕਈ ਸ਼ਹਿਰ ਚ ਬੜੀ ਗੰਦਗੀ ਏ ਕਈ ਕਹਿੰਦੇ ਲੋਕੀ ਆਪ ਵੀ ਸਫ਼ਾਈ ਕਰਦੇ ਆ, ਦੇਖ ਲਿਆ ਕਿਤੇ ਤੁਸੀ ਰੇਪਰ ਸੁੱਟਦੇ ਓ ਕਹਿਣਗੇ ਬਈ ਇਸ ਉਠਾਓ ਅਰ ਡਸਟਬਿਨ ਮੇਂ ਡਾਲੋ ਐਸ ਤਰਾ ਬੋਲਦੇ ਆ ਪਰ ਆਪਣੇ ਸ਼ਹਿਰ ਤੇ ਵੇਖ ਕੇ ਵੀ ਅਨਦੇਖਾ ਕਰਦੇ ਅੰਨੇ ਵਜ ਚੱਲ ਛੋਟੇ-ਛੋਟੇ ਸਾਡਾ ਕਿਹੜਾ ਸ਼ਹਿਰ ਹੈਗਾ ਆ ਸੜਕ ਐ। ਟੀ ਦਾਸੀ ਸੁੱਟ ਦਿੰਦੇ ਹ ਨਾ ਸੋਚਦਾਆਪ ਪਰ ਇਹ ਹੁੰਦਾ ਆ।
ਜਿੰਨਾ ਜ਼ਦਾ ਪ੍ਰਦੂਸ਼ਣ ਵਧੀ ਜਾਨਾਂ ਫੇਰ ਤੁਹਾਨੂੰ ਪਤਾ ਉਨੀ ਬਿਮਾਰੀਆਂ ਵਧਣੀਆਂ ਜੀ।
ਹਾਂਜੀ, ਹਾਂਜੀ, ਬਾਹਰ ਦੇ ਵਿਦੇਸ਼ ਕਿੰਨੇ ਸਾਫ਼-ਸੁਥਰੇ ਵਖਾਏ ਦਿੰਦੇ ਆ ਅਜ ਰੀਲ ਵਗੈਰਾ ਦੇਖੋ ਕਿਨੇ ਸਾਫ਼ ਹੁੰਦੇ ਐ।
ਹਾਂਜੀ, ਹਾਂਜੀ, ਹਾਂਜੀ, ਸਹੀ ਗੱਲ ਆ ਜੀ, ਉਹਥੇ ਹਾਂਜੀ, ਸਾਡੇ ਅਰਗੇ ਸਮਾਜ ਚਾਹੀ ਦਾ ਜੀ, ਆਲੇ-ਦੁਆਲੇ ਆਪਾਂ ਆਪਣੇ ਆਪਣਾ ਘਰ ਸਾਫ਼ ਰੱਖਦੇ ਆ, ਆਲੇ ਦੁਆਲਾ ਵੀ ਸਾਫ਼ ਕੀਤਾ ਜਾਵੇ।
ਘਰ ਦੇ ਬੰਦੇ ਬਿਮਾਰ ਘੱਟ ਪੈਣਗੇ ਸਾਨੂੰ ਹੀ ਫਾਇਦਾ ਆ ਉਹਨਾ ਕਿਸੇ ਹੋਰ ਨੂੰ ਥੋੜ੍ਹੀ ਏ, ਸਾਡੇ ਘਰ ਦੇ ਬੰਦੇ ਕਟ ਬੀਮਾਰ ਪੈਣਗੇ।
ਕੀ ਹੋਣਾ ਨੇ
ਜੀ ਜੀ।
ਤੁਹਾਨੂੰ ਹੀ ਫੈਦਾ ਹੋਣਾ ਜੀ। ਇਸ ਲੀਏ ਆਪਣਾ ਵੱਧ ਤੋਂ ਵੱਧ, ਜਿੰਨਾ ਹੋ ਸਕੇ, ਇਸ ਚੀਜ਼ਾਂ ਚ ਯੋਗਦਾਨ ਆਪਣੇ ਵੱਲੋ ਪਾਯਾ ਜੇ। ਲੋਕਾਂ ਨੂੰ ਤਾਂ ਕਰਨਾ ਨੀ ਏ। ਤੇ ਜਿੰਨਾ ਹੋ ਸਕੇ, ਆਪਾਂ ਲੋਕਾਂ ਨੂੰ ਅ ਜਾਗਰੂਕ ਕਰੀਏ। ਤੇ ਆਪਾਂ ਇਹ ਚੀਜ਼ਾਂ ਤੇ ਖੇਲ ਖਸੀਏ ਜ, ਸਾਫ਼ ਸਫ਼ਾਈ ਵੱਲ ਧਿਆਨ ਰੱਖੀਏ। ਕਿ ਵਤ ਘੱਟ ਤੋਂ ਘੱਟ ਪ੍ਰਦੂਸ਼ਣ ਹੋਵੇ, ਤੇ ਚੰਗੀ ਸਿਹਤ ਤੇ ਚੰਗਾ ਸਮਾਜ ਬਣ ਸਕੇ ਜੀ।
ਤੁਹਾਨਾ ਗੱਲ ਕਰਕੇ, ਹਾਂਜੀ, ਤੁਹਾਨੇ ਨਾਲ ਗੱਲ ਕਰਕੇ ਬੜਾ ਚੰਗਾ ਲੱਗਾ, ਤੁਹਨੂੰ ਫੇਰ ਕਰਾਂਗੀ।
ਠੀਕ ਏ ਜੀ। ਸਤਿ ਸ੍ਰੀ ਕਾਲ ਜੀ।